ਏ ਵਾਲਾ ਡਿਲੀਟ ਹੋ ਗਿਆ ਨਾ, ਇਸ ਕਰਕੇ ਕੋਲ ਨੀ ਮਿਲ ਰਹੀ ਸੀ। ਹੈਲੋ! ਤੁਮਨੇ ਸ਼ਾਦੀ ਕਰਵਾਣੀ ਏ। ਕਰ ਦੂ ਤੇਰੀ ਸ਼ਾਦੀ, ਬੰਦ ਕਰ ਇਸਕੋ। ਹੈਲੋ!
ਹੈਲੋ।
ਹਾਂਜੀ।
ਕਿਹਦੀ, ਕਿਹਦੀ, ਕਿਹਦਾ ਵਿਆਹ ਕਰਾ ਰਹੇ ਸੀਗੇ।
ਸੌਰਵ ਜੋਸ਼ੀ ਦਾ ਵਿਆਹ, ਨਾ ਲੋਕ ਦੇਖ ਰਹੇ ਸੀ।
ਅੱਛਾ- ਅੱਛਾ, ਠੀਕ ਹੈ। ਕੀ ਤੁਸੀਂ ਇੱਕ ਨਾਟਕ ਦੇਖਦੇ ਹੋ ਲੋਕਕੱਪ? ਨੈਟਫਲਿਕਸ ਤੇ ਨ ਵਧੀਆ ਚੱਲਦਾ।
ਅੱਛਾ!
ਹਾ ਈ।
ਨੈਟਫਲਿਕਸ ਦੇ ਲੋਕਕੱਪ ਹਾਂ ਆਉਂਦਾ ਤਾਂ, ਪਰ ਦੇਖਿਆ ਹੀ ਨਹੀਂ ਕਦੇ। ਇਹਨਾਂ ਦੇ ਹੱਥ ਚ ਹੀ ਆਉਂਦਾ ਫੋਨ।
ਅੱਛਾ!
ਹੂੰ, ਫੇਰ ਦੱਸੋ ਅੱਜ ਤੁਹਾਡਾ ਦਿਨ ਕਿਵੇਂ ਦਾ ਲੰਘਿਆ?
ਮੇਰਾ ਦਿਨ ਅੱਜ ਸੋ ਕੇ ਲੰਘਿਆ।
ਸੋ ਕੇ ਲੰਗਿਆ, ਇਹ ਮੈਂ ਉਹਦੇ ਤੇ ਦੇਖਿਆ। ਹੈਂ, ਠੀਕ ਹੈ ਜੀ। ਫੇਰ ਚਲੋ। ਥੋੜੀਆਂ ਆਮ ਗੱਲਾਂ ਕਰਦੇ ਹਾ, ਮੈਂ ਅੱਜ ਮੌਸਮ ਹੂੰ।
ਅੱਛਾ, ਅੱਛਾ- ਅੱਛਾ ਦ
ਅੱਜ ਮੌਸਮ ਕਿਵੇਂ ਹੈ ਤੁਹਾਡੇ ਪਾਸੇ?
ਮੀਂਹ ਪਈ ਜਾਂਦਾ, ਮੀਂਹ ਪਈ ਜਾਂਦਾ ਬਸ। ਸੁਹਾਾਨਾ ਮੌਸਮ ਹੋਇਆ ਵਾ ਬਹੁਤ।
ਹਾਂ, ਮੌਸਮ ਤਾਂ ਬਹੁਤ ਵਧੀਆ ਹੋਇਆ ਵਾ। ਇੱਥੇ ਵੀ ਮੀਂਹ ਪਈ ਯਾਦਾਂ ਹੈਂ।
ਮੈਂ ਕਿਹਾ, ਚਿੱਤ ਕਰਦਾ ਕਿਤੇ ਚੱਲੀਏ ਬਸ।
ਫਿਨਿਸ਼ ਕਰ ਦੇਆਂ ਪਲੇਟ ਰੱਖਿਆ। ਰੱਖਾ ਹੋ, ਇਸ ਕੋ ਤੋ ਕਿਚਨ ਮੈਂ ਰੱਖ ਕੇ ਆਔ। ਇੱਕ ਰੋਟੀ ਖਾਣ ਵਾਸਤੇ ਵੀ, ਇੰਨੀ ਦੇਰ ਲਾ ਦਿੰਦਾ।
ਹਾਂ ਬੱਚਿਆਂ ਦਾ ਇ ਹੈ, ਇਹਨੂੰ ਜਦ ਮੈਂ ਖਵਾਉਣ ਬੈਦੀ ਆ ਨਾ ਮੈਂ ਪਤਾ ਨੀ ਮੈਂ, ਕਿੰਨਾ ਸਬਰ ਤਾਂ ਘੁੱਟ ਪੀ ਜਾਂਦੀ ਹਾਂ, ਆਪਣਾ
ਫਿਰ ਸ਼ਾਂਤੀ, ਕਿੰਨੀ ਦੇਰ ਹੋ ਗਈ, ਟੀ ਵੀ ਚ ਚੇਂਜ ਕਰ ਜਾਏਗਾ, ਕਦੀ ਕਿਹੜਾ ਵਲੋਗ ਕਦੀ ਸੌਰਵ ਜੋਸ਼ੀ, ਕਦੀ ਕਿਹੜਾ, ਕਦੀ ਕਿਹੜਾ।
ਹਾਂ ਨਿਆਣਿਆਂ ਦਾ ਬਹੁਤ ਔਖਾ। ਇਹਨਾਂ, ਇਹਨਾਂ ਨੂੰ ਰੋਟੀ ਖਵਾਣੇ ਦਾ ਟਾਸਕ। ਕੇ ਆ ਇੱਕੋ
ਤੇ ਹੋਰ
ਹੋਰ ਬਣਿਆ ਕੁਛ
ਬਣਿਆ, ਹਾਂ ਬਸ, ਮੈਂ ਇਹਦੇ ਤਾਂ ਕੁਛ ਕੁਛ ਲਿਖਿਆ ਤਾਂ, ਬਟ ਇਹਦੇ ਚ ਤਾਂ ਕੁਝ ਹੋਰ ਹੀ ਆਈ ਜਾ ਰਿਹਾ ਹੈ।
ਜੀ ਅੱਛਾ, ਕੰਨੂੰ ਨਾਲ ਗੱਲ ਹੋਈ
ਕਨੂੰ ਨਾਲ, ਨਾ ਕੱਲ ਤਾਂ ਅਹ ਉਹ, ਪੈਰੀ ਆਇਆ ਹੋਇਆ ਸੀ ਤਾਂ ਨਹੀਂ ਹੋਈ
ਅੱਛਾ
ਇਸ ਕਰਕੇ
ਅੱਛਾ
ਹੂ
ਹਮ
ਫੇਰ, ਤੁਸੀਂ ਮੈਨੂੰ ਸਕੂਲ ਬਾਰੇ ਵੀ ਪੁੱਛ ਸਕਦੇ ਹੋ।
ਸਕੂਲ ਬਾਰੇ ਕੀ
ਮਤਲਬ ਜਿੱਦਾਂ ਤੁਸੀਂ ਇਹ ਪੁੱਛ ਸਕਦੇ ਹੋ, ਕਿ ਤੁਹਾਡਾ ਦਿਨ ਕਿੱਦਾਂ ਦਾ ਗਿਆ ਅੱਜ ਸਕੂਲੇ। ਤੁਹਾਨੂੰ ਪੜ੍ਹਾਉਣਾ ਕਿੱਦਾਂ ਦਾ ਲੱਗਦਾ ਹੈ।
ਕਿਵੇਂ ਲੱਗਿਆ ਤੁਹਾਨੂੰ ਤੁਹਾਡਾ ਅਜ ਕਿਵੇਂ ਲੰਘਿਆ, ਸਕੂਲ ਚ ਕੀ ਕੀ ਕੀਤਾ
ਪੜ੍ਹਾ ਪੜ੍ਹਾਉਣਾ ਕਿਵੇਂ ਲੱਗਦਾ ਹੈ, ਮਤਲਬ ਈਦਾਂ ਦਾ ਕੁੱਝ ਵੀ, ਅੱਛਾ ਤੁਹਾਨੂੰ ਕੋਰਟ ਜਾ ਕੇ ਕਿੱਦਾਂ ਦਾ ਲੱਗਦਾ ਸੀ
ਮੈਨੂੰ ਤਾਂ ਬਹੁਤ ਵਧੀਆ ਲੱਗਦਾ ਸੀ
ਹਾਂ ਬਾਹਰ ਜਾ ਕੇ ਕੁਛ ਮਾਇੰਡ ਜਾਂ ਫਰੈਸ਼ ਹੋ ਜਾਂਦਾ ਨਾ, ਘਰ ਰਹਿ ਕੇ ਤਾਂ ਬਹੁਤ ਅਲੱਗ ਅਲੱਗ ਫਰੈਂਡਸ ਮਿਲਦੇ ਨੇ ਤਾਂ ਬਹੁਤ ਹੀ ਚੰਗਾ ਲੱਗਦਾ
ਯਾਰ, ਸਾਰਾ ਦਿਨ ਆਪਾਂ ਬ ਮਤਲਬ ਕੋਟ ਚ, ਮਤਲਬ
ਤੇ ਤੁਸੀਂ ਸਟੈਨੋ ਕਿੱਥੋਂ ਸਿੱਖੀ ਸੀ
ਸਟੈਂਨੋ ਮੈਂ ਬੇਦੀ ਸਰ ਤੋਂ, ਸੈਕਟਰ ਸੈਵਨ ਚੰਡੀਗੜ੍ਹ
ਹਾਂ
ਤੇ, ਪਹਿਲਾਂ ਉਹ ਪੰਚਕੂਲਾ ਰਹਿੰਦੇ ਹੁੰਦੇ ਸੀਗੇ
ਹਾਂ, ਉਸੀ ਤੋਂ ਰਿਲੇਟਿਡ ਹੀ ਤੁਹਾਡੀ ਜੋਬ ਸੀ ਨਾ ਅੱਗੇ
ਹਾਂ, ਉਹ ਤੋਂ ਹੀ ਰਿਲੇਟਿਡ ਹੀ ਸੀ
ਹਾਂ
ਬਸ ਇੱਕ ਸਾਲ ਹੋਰ ਹੈ
ਕਿਥੇ ਅੱਛਾ ਹਾਂ, ਹੁਣ ਇੱਕ ਸਾਲ ਕਰ ਰਿਹਾ ਹੋਰ ਹਾਂ
ਹੂ, ਫੇਰ ਆਪਾਂ ਉੱਥੇ ਹੀ ਚੱਲ ਜਾਣਾ ਬੁਲਾ ਵੀ ਰਹੇ ਨੇ ਉਹ, ਮੈਂ ਕਿਹਾ ਯਾਰ ਹਜੇ ਇੱਕ ਸਾਲ ਹੋਰ ਰੁਕੋ। ਥੋੜਾ ਜਹਾ ਹੋਰ, ਵੱਡਾ ਹੋਜੂਗਾ ਨਾ।
ਤਾਂ ਹੋਰ ਵੱਡਾ ਹੋ ਜਾ ਨਾ, ਤੁਸੀਂ ਪਲੇਵੇ ਚ ਪਾ ਦਿਓ ਇਹਨੂੰ
ਨਹੀਂ ਨਹੀਂ, ਸਾਢੇ ਤਿੰਨ ਸਾਲ ਦਾ ਕਰਕੇ ਇਹਨੂੰ ਸਕੂਲੋਂ ਪਾਵਾਂਗੇ ਸਿੱਧਾ ਹੀ, ਪਲੇ ਵੇ ਪਲੂਵੇ ਕਿਤੇ ਨੀ ਨਾ ਪਲੇਵੇ ਤਾਂ ਘਰੇ ਹੀ ਹੈ, ਐਦਾ
ਪਲੇਵੇ ਹਾਂ ਫਿਰ ਤਾਂ ਇਹ ਹੈ ਕਿ ਬੰਦਾ ਘਰੇ ਹੀ ਰਹਿ ਲਏ।
ਪਤਾ ਕੀ ਅੱਜ ਕੱਲ੍ਹ ਕੀ ਹੋ ਰਿਹਾ ਕਲੇਵੇ ਚ ਕਲੇਵੇ ਚ ਨਾ ਮਤਲਬ ਜਿਹੜਾ ਚੰਡੀਗੜ੍ਹ ਚ ਔਦਾ ਮਤਲਬ ਹੈਗਾ, ਪੰਚਕੁੱਲਾ ਚ ਥੇ ਨਾ ਬੱਚਿਆਂ ਨੂੰ ਮਤਲਬ ਹੋਰ ਹੀ ਤਰ੍ਹਾਂ ਦੇ ਟਰੀਟ ਕਰਦੇ ਆ। ਜਿਵੇਂ ਡਰਾ ਦਿੰਨੇ ਆ, ਮਾਰ ਦਿੰਦੇ ਆ ਬੱਚਿਆਂ ਨੂੰ ਹੂੰ।
ਕਿ ਕਿਸੇ ਨੂੰ ਕਹਿ ਦੇ ਘਰ ਜਾ, ਕੇ ਨਹੀਂ ਦੱਸਣਾ ਏਦਾਂ ਦਾ ਤਾਂ ਹੈ, ਫਿਰ ਨਿਆਣਾ ਨਾ ਉਹੀ ਡਰ ਛੋਟੇ ਹੁੰਦੇ ਉਹਦੇ ਦਿਮਾਗ ਚ ਏਦਾਂ ਦਾ ਡਰ ਬਹਿ ਜਾਂਦਾ।
ਫੇਰ ਤਾਂ ਕਰਕੇ ਮੈਂ ਕਿਹਾ। ਜੋ ਆਪਾਂ ਇੰਨੇ ਪੜ੍ਹੇ ਲਿਖੇ ਤਾਂ ਹੈ ਹੀ ਹੈ, ਜਿਹੜਾ ਪਲੇ ਵਿੱਚ ਸਿਖਾਉਣਗੇ ਅਸੀਂ
ਸਿਖਾਉਣ ਵਾਸਤੇ ਨੀ ਉਹ ਤਾਂ ਇਸ ਕਰਕੇ ਇਹ ਹੈਗਾ ਹੈ, ਕਿ ਜੇ ਜੋਬ ਕਰਨੀ ਹੋ ਤਾਂ ਹੀ ਤਾਂ ਮੈਂ ਵੀ ਸਕਿਪ ਕਰਦਿਆਂ ਸੀ, ਸਕੂਲ ਮੈਂ ਫਿਰ ਪ੍ਰਭੂ ਜਦ ਜਾਣ ਲੱਗੇ, ਸਾਡੇ ਤਿੰਨ ਸਵਾ ਤਿੰਨ ਸਾਲ ਦਾ ਸੀ, ਮੈਂ ਤਾਂ ਪ੍ਰਭ ਨੂੰ ਖੁਦ ਤਿੰਨ ਸਾਲ ਤੋਂ ਬਾਅਦ ਐਡਮਿਸ਼ਨ ਕਰਾਇਆ ਸੀ, ਪੂਰੀ ਜ਼ਿੰਦਗੀ ਪਈ ਆ ਪੜ੍ਹਨ ਵਾਸਤੇ ਇਹੀ ਤਿੰਨ ਸਾਲ ਨੇ ਕੋਈ ਉਮਰ ਨਹੀਂ ਪੁੱਛਦਾ ਕਿੰਨੀ ਉਮਰ ਹੈ, ਤੁਹਾਡੀ ਤੁਸੀਂ ਕਿੰਨੀ ਉਮਰ ਚ ਜੋਬ ਕਰ ਰਹੇ ਹੋ ਸਭ ਨੂੰ ਮ ਮਤਲਬ ਇਹ ਹੁੰਦਾ, ਤੁਸੀਂ ਕਿੰਨਾ ਕਮਾ ਰੇ ਬਾਹਰ ਹਾਂ ਇਹ ਕੌਣ ਪੁੱਛਦਾ ਤੁਸੀਂ ਅ ਮੰਨ ਲੋ ਮੰਨ ਲਏ ਕਿ, ਆਪਾਂ ਇੰਨੀ ਵੱਡੀ ਪੋਸਟ ਤੇ ਕੋਈ ਇਹ ਪੁੱਛਦਾ, ਕਿ ਤੁਸੀਂ ਤੁਹਾਡੀ ਜੋਬ ਉਮਰ ਕਿੰਨੀ ਆ।
ਸਹੀ ਗੱਲ ਹੈ, ਯਾਰ ਮੈਂ ਤਿੰਨ ਸਾਲ ਆਪਣੇ ਬੱਚੇ ਨੂੰ ਦੇ ਸਕਦੀ ਹਾਂ। ਆਰਾਮ ਨਾਲ ਦੇ ਸਕਦੀ ਹਾਂ ਜੋਬ ਤੇ ਸਾਡੀ ਉਮਰ ਪਈ ਹੈ।
ਮੈਂ ਤਾਂ ਹੈ ਹੀ ਸਾਰੀ ਉਮਰ ਕਮਾਣਾ ਤੇ ਖਾਣਾ ਤੇ ਜੇ ਇੱਕ ਹੀ ਨਿਆਣਾ ਕਰਨਾ ਜੇ ਬੰਦੇ ਦੇ ਮਾਇੰਡ ਸੈੱਟ ਹੋਵੇ, ਤਾਂ ਤਾਂ ਬਸ ਫਿਰ ਥੋੜਾ ਜਹਾ ਟਾਈਮ ਇਹਨੂੰ ਦਿਓ, ਫਿਰ ਸਾਰੀ ਉਮਰ ਪਈਏ ਜੋਬ ਕਰਨ ਨੂੰ
ਇੱਕ ਹੋਰ ਗੱਲ ਦੱਸਾਂ, ਜਿਹੜੀ ਮੈਂ ਗਾਇਨੀ ਕੋਲੇ ਗਈ ਸੀ, ਨਾ ਉਹ ਮੇਰੀ ਗਾਇਨੀ ਨੀ। ਸੀਗੀ, ਹੋਰ ਮਤਲਬ ਉਹਦੀ ਫਰੈਂਡ ਹੀ ਸੀਗੀ। ਤੇ ਉਹਨੇ ਮੈਨੂੰ ਦੱਸਿਆ ਕਿ, ਵੀ ਜਿਹੜਂ ਤੁਹਾਡੇ ਮਨਸਿਸ ਨੇ ਅ ਜਿਹੜੇ ਮਤਲਬ ਤੁਹਾਡੇ ਉਹ ਨੇ ਉਹ ਮਤਲਬ ਠੀਕ ਹੋ ਗਏ, ਨੇ ਜੇ ਤਾਂ ਛੇ ਮਹੀਨੇ ਬਾਅਦ ਤੁਸੀਂ ਹੋਰ ਟਰਾਈ ਕਰ ਸਕਦੇ, ਹੋ ਮੈਂ ਕਿਹਾ ਤੇਰਾ ਚੱਲ ਗਿਆ, ਦਿਮਾਗ ਮੈਂ ਕਿਹਾ। ਤੂੰ ਸਾਂਭ ਗਈ ਉਹਨਾ ਨੂੰ
ਹਾਂ ਆ ਤਾਂ ਹੈ।
ਹੂੰ, ਕਹਿੰਦੀ ਛੇ ਮਹੀਨੇ ਬਾਦ
ਕੋਈ ਵੀ ਮਿਲ ਜਾਏ ਤਾਂ ਤੁਹਾਨੂੰ ਕਹਿੰਦਾ। ਇੱਕ ਹੋਰ ਨਿਆਂ ਨਾ ਕਰਲੋ, ਕੇ ਤੂੰ ਕਰ ਤਾਂ ਲਵਾਂਗੇ ਪਾਲੇਗਾ, ਕੋ
ਸਹੀ ਗੱਲ ਹੈ, ਪਾਲੂਗਾ ਕੋਨ ਇੱਕ ਹੀ ਪਾਲਣਾ ਔਖਾ ਹੋਇਆ ਵਾ,
ਹਾਂ,
ਇਹਦੇ ਹੀ ਡਰ ਲੱਗੀ ਜਾਂਦਾ, ਮੈਨੂੰ ਸਾਰਾ ਦਿਨ ਹੂੰ, ਕਿਵੇਂ ਇਹਨੂੰ ਕਿਵੇਂ ਕਰਾਂਗੇ, ਕੀ ਕਰਾਂਗੇ ਇਹਦਾ ਜਦ ਤੱਕ ਬੱਚਾ ਬੜਾ ਨਾ ਹੁੰਦਾ, ਉਦ ਤੱਕ ਟੈਨਸ਼ਨ ਹੀ ਹੈ, ਚਲੋ ਬੜਾ ਹੋ ਕੇ। ਥੋੜ੍ਹਾ ਜਿਹਾ ਤਾਂ ਸ਼ਰਮ ਸਮਝਦਾਰ ਹੋ ਜਾਂਦਾ।
ਤਏ,
ਹੂੰ,
ਤੁਹਾਡੀ ਉਹ ਉਸ ਵੇਲੀ ਲਾਸਟ ਵਾਲੀ ਜਿੱਥੇ ਸੀ ਓਵਲੀ ਪੇਮੈਂਟ ਆ ਗਈ ਸੀ, ਜਿਹੜੀ ਪ੍ਰੋਸੈਸਿੰਗ ਸੀ, ਉੱਥੇ
ਨਹੀਂ ਹਜੇ ਨਹੀਂ ਉਹ ਕੱਲ ਤੱਕ ਆਉਗੀ।
ਹਾਂ ਮੈਂ ਵੀ ਵੇਖ ਰਹੀ ਸੀ, ਉੱਥੇ ਕਿ ਜਿਹੜੀ ਉਹ ਵਾਲੀ ਸੀ। ਹੋਰ ਹੁਣੀ ਜਿਹੜੀ ਆਪ ਆਪਾਂ ਇੱਕ ਮਿੰਟ ਜੀ ਕੋਲ ਪਿਕ ਕੀਤੀ ਸੀ, ਨਾ ਇਹ ਜੋ ਹੋ ਰਿਹਾ ਸੀ, ਹੋਲਡ ਹੋਲਡ ਦਾ
ਹੂੰ,
ਉਹ ਹੋ ਕੇ ਕੱਟ ਗਈ ਸੀ ਉਹ ਪੂਰੀ ਇੱਕ ਮਿੰਟ ਦੀ ਐਕਸੈਪਟ ਹੋ ਗਈ।
ਹੋ ਗਿਆ ਮੇਰੀ ਵੀ ਹੋਣੀ ਉਹ ਕੋਲਜ ਐਕਸੈਪਟ
ਹਾਂ ਮੇਰੇ ਵੀ ਹੋ ਗਏ ਪਤਾ ਨੀ ਪਰ ਇਹਦੇ ਤੇ ਨੈਟਵਰਕ ਦਾ ਇਸ਼ੂ ਹੋਊਗਾ ਕੀ ਹੋਊਗਾ
ਕੀ ਹੋਗਾ ਪਤਾ ਨੀ ਉਹ ਦੇਖਾਂਗੇ ਬਾਅਦ ਚ ਕੀ ਗੱਲ ਬਣੀ ਉਹਦੇ ਚ
ਇਹ ਤਾਂ ਹੈ ਪਰ ਬਹੁਤ ਸਾਰੇ ਇੰਨੇ ਸਾਰੇ ਕੋਲਾ ਹੈਗੀਆਂ ਨਾ ਉਹਨਾਂ ਦੀ ਨੀ ਅਗੇ ਕੁੱਝ ਵੀ ਨਾ ਪੇਮੈਂਟ ਸ਼ੋ ਹੋ ਰਹੀ ਸੀ ਨਾ ਕੁੱਝ ਟਾਈਮ ਸ਼ੋਅ ਹੋ ਰਹੀ ਸੀ। ਡੋਰੇਸ਼ਨਸ਼ਨ ਟੈਨ ਹੂ ਹਾਂ ਇਹ ਤਾਂ ਹੈ ਬਸ ਕੁੱਝ ਨਹੀਂ ਲੇਟੇ ਸੀ।
ਅੱਛਾ।
ਮੈਂ ਸਵੇਰੇ ਵੀ ਰਾਤੀ ਕੱਪੜੇ ਧੂਤੇ ਸੀ ਅੱਧੇ ਤੇ ਮੈਂ ਅੰਦਰ ਫੈਲਾ ਤੇ ਸੀ ਅੱਧੇ ਤਾਰ ਤੇ ਪਾਏ ਸੀ। ਇੰਚ ਤਾਂ ਟੇਨਾਂ ਲੱਗੀਆਂ ਹੋਇਆ ਨੇ ਪਿੱਛੇ ਵਾਸ਼ਿੰਗ ਏਰੀਆ ਚ ਪਰ ਦਿਖਾਇਆ ਸੀ ਨਾ ਮੈਂ ਪਿੱਛੇ ਪਾਸੇ ਜਦ ਤੁਸੀਂ ਆਏ ਸੀ ਘਰ ਤਾਂ ਫਿਰ ਉਹ ਵੀ ਮੈਂ ਅੰਦਰ ਹੀ ਪਾ ਕੇ ਗਈ ਕਿਉਂਕਿ ਰਾਤ ਅੇ ਜਿਹੜੇ ਮੈਂ ਅੰਦਰ ਪਾਏ ਉਹ ਤਾਂ ਸੁੱਕ ਗਏ ਸੀ। ਫਿਰ ਮੈਂ ਉਹ ਵੀ ਸਵੇਰੇ ਅੰਦਰ ਹੀ ਪਾ ਲੇ ਹਾਂ ਜਿਹੜੇ ਬਾਹਰ ਪਾਏ ਉਹ ਵੀ ਅੰਦਰ ਪਾ ਗਈ ਫਿਰ ਮੈਂ ਕਿਹਾ ਹੁਣ ਤੱਕ ਸੁੱਕ ਗਈ ਹੋਏਗੀ।
ਹੂ,,,
ਪੱਖੇ ਦੀ ਹਵਾ ਚ ਬਾਹਰ ਦੇ ਭਰੋਸੇ ਤਾਂ ਸੁੱਖੀ ਨੀ ਰਹੇ
ਬਾਹਰ ਦਾ ਬਹੁਤ ਬੁਰਾ ਹਾਲ ਹੈ।
ਬੁਰਾ ਹਾਲਾ ਚਿਪ ਚਿਪ ਹੋ ਗਏ ਸਗੋਂ ਪੱਖੇ ਦੀ ਹਵਾ ਚ ਬਿਲਕੁਲ ਉਹ ਹੋ ਗਏ ਮੈਂ ਕਿਹਾ ਠੀਕ ਆ
ਮੰਮੀ ਨਾਲ ਫੋਨ ਆਇਆ ਮੈਨੂੰ ਸ਼ਾਮੀ ਕਹਿੰਦੇ ਕਿ ਬਈ ਕੱਪੜੇ ਸੂਗੇ ਤੇ ਨੇ ਮੈਂ ਕਿਹਾ ਕੱਪੜੋਂ ਦੀ ਕੱਪੜਿਆਂ ਦੀ ਗੱਲ ਨਾ ਕਰੋ ਮੈਨੂੰ ਖੁੰਦਕ ਆਈ ਜਾਂਦੀ ਹੈ ਕੱਪੜਿਆਂ ਤੋਂ
ਸੁਖੀ ਨੀ ਰਹੇ ਮੇਰੇ ਪਿੱਛੇ ਤੇ ਪੂਰੇ ਮੈਂ ਧੋਈ ਧੋ ਧੋਈ ਜਾਵਾਂ ਧੋਈ ਜਾਵਾਂ ਤੇ ਪਹਿਲੇ ਹੀ ਵਾਲੇ ਨੇ ਸੁੱਕ
ਸਹੀ ਗੱਲ ਹੈ ਫਿਰ ਮੈਂ ਅੱਜ ਧੋਏ ਨੀ ਕੱਪੜੇ ਮੈਂ ਕਿਹਾ ਚੱਲ ਪਰੇ
ਇਹ ਤਾਂ ਹੈ
ਹੂ ਤੇ ਜੇ ਮੈਂ ਕੱਪੜੇ ਪਤਾ ਕਿਉਂ ਧੋ ਰਹੀ ਹਾਂ ਜਿਹਨਾਂ ਚ ਮੈਂ ਐਕਸਰਸਾਈਜ਼ ਜਿਵੇਂ ਹੁਣ ਪਾਏ ਪਾਏ ਹੋਏ ਹੈ ਨਾ ਕੱਪੜੇ
ਹਾਂ ਉਹਨੇ ਦੀ ਸਵੈਟਿੰਗ ਹੋ ਜਾਂਦੀ ਨਾ
ਹਾਂ
ਮੈਂ ਵੀ ਜਿੱਦਰ ਸ਼ਾਮ ਨੂੰ ਵੋਕ ਤੇ ਜਾਂਦੀ ਆ ਤਾਂ ਫਿਰ ਉਹ ਵਾਲੇ ਤਾਂ ਆ ਕੇ ਪਸੀਨਾ ਸਵੈਟਿੰਗ ਹੋ ਜਾਂਦੀ ਹੈ ਤਾਂ ਫਿਰ ਸਾਡੇ ਜਿੱਦਾਂ ਚੰਡੀਗੜ੍ਹ ਦਾ ਬਲੋਕ ਹੈਗਾ ਨਾ ਜਿੱਥੇ ਤੁਹਾਡਾ ਘਰ ਸੀ ਮਾਇਕਾ
ਹੂ -ਹੂ।
ਮਤਲਬ ਇਹ ਕਲੋਨੀ ਦੇ ਓਹੀ ਵੇਲੇ ਨਕਸ਼ੇ ਕੱਟੇ ਹੋਏ ਨੇ ਮਤਲਬ ਹਰ। ਏਦਾਂ ਦੇ ਕੁਆਟਰ ਨੇ ਤੇ ਅੱਗੇ ਪਾਰਕ ਹੈਗਾ ਪਰ ਉਹ ਪਾਰਕ ਚ। ਇਹਨਾਂ ਦੇ ਲੋਕਾਂ ਨੇ ਮਤਲਬ ਉੱਥੇ ਤਾਂ ਸਿੱਖ ਉਹ ਹੁੰਦੀ ਹੈ ਸੁਸਾਇਟੀ। ਜੋ ਉਹਨੂੰ ਮੈਨਟੇਨ ਕਰਦੀ ਹੈ ਇੱਥੇ ਸੁਸਾਇਟੀ ਮੈਨਟੇਨ ਹੀ ਨਹੀਂ ਕਰਦੀ। ਉੱਥੇ ਗੰਦ ਪਾ ਦਿਆ ਝਾੜੀਆਂ ਹੋ ਗਈ ਥਾਂ। ਗੰਦ ਪਾਇਆ ਵਾ ਕਿਸੇ ਨੇ ਬਾੜਿਆਂ ਬਣਾ ਲਈ। ਇਹ ਆ ਤਾਂ ਉਦੇ ਤੇ ਚਾਰੋ ਪਾਸੇ। ਹਾਂ ਉਹੀ ਤਾਂ ਲੋਕਾਂ ਨੇ ਮੈਨਟੇਨ ਹੀ ਨਹੀਂ ਕੀਤਾ ਹੋਇਆ।
ਮੈਨਟੇਨ ਨਹੀਂ ਕੀਤਾ ਹੋਇਆ ਨਾ।
ਤੇ ਜਿਹੜੀ ਸਰਕਾਰ ਨੂੰ ਆਉਂਦੀ ਹੈ। ਪੇਮੈਂਟ ਆਉਂਦੀ ਆ ਉਹ ਕੀ ਕਰਦੇ ਆ ਜਿਹੜੇ ਬੜੇ-ਬੜੇ ਅਫਸਰ ਨੇ ਉਹ ਖਾ ਜਾਂਦੇ ਨੇ। ਉਹ ਖਾ ਜਾਂਦੇ ਨੇ ਜਿੱਦਾਂ ਹੁਣ ਇਹ ਅੱਜ ਦਿੱਲੀ ਡਿਊਟੀ। ਡਿਊਟੀ ਗਏ ਹੋਏ ਨੇ।
ਹੂ।
ਇਹ ਦਿੱਲੀ ਡਿਊਟੀ ਗਏ ਹੋਏ ਨੇ। ਤਾਂ ਕਿਦੇ ਘਰ ਗਏ ਹੋਏ ਨੇ ਜੋ ਇੱਥੇ ਦਾ ਕੋਈ ਅਫਸਰ ਹੋਣਾ। ਉਹ, ਉੱਥੇ ਪ੍ਰਮੋਟ ਹੋ ਗਿਆ।
ਅੱਛਾ।
ਪ੍ਰਮੋਟ ਹੋ ਗਿਆ ਤੇ, ਇੱਥੇ ਹੀ ਬੰਦੇ ਬੁਲਾ ਕੇ ਲੈ ਕੇ ਜਾ ਰਿਹਾ। ਇੱਥੇ ਹੀ ਲੱਕੜਾਂ ਲੈ ਕੇ ਜਾ ਰਿਹਾ। ਇੱਥੇ ਹੀ ਸਾਰਾ ਸਮਾਨ ਜਾਏਗਾ ਉਹਦੇ ਘਰ ਦਾ। ਇੰਟੀਰੀਅਰ ਇੱਥੇ ਹੀ ਬਣੂਗਾ।
ਅੱਛਾ।
ਹਾਂ ਤੇ ਇਹ ਗਏ ਹੋਏ ਨੇ, ਹੋਰ ਵੀ ਬੰਦੇ ਗਏ ਹੋਏ ਨੇ। ਤਾਂ ਉੱਥੇ ਜਾ ਕੇ ਉਹਦਾ ਇੰਟੀਰੀਅਰ ਦਾ ਕੰਮ ਹੋ ਰਿਹਾ।
ਅੱਛਾ-ਅੱਛਾ।
ਸਮਾਨ ਇੱਥੇ ਬਣ ਰਿਹਾ ਸੀ। ਦੋ-ਤਿੰਨ ਮਹੀਨੇ ਹੋ ਗਏ ਸੀ। ਤੇ ਉਹ ਸਾਰਾ ਕੰਪਲੀਟ ਕਰਕੇ ਉਹ ਵੀ ਉੱਥੇ ਜਾ ਰਿਹਾ।
ਹੂੰ-ਹੂੰ।
ਹੂੰ, ਇੰਨਾ ਬੁਰਾ ਹਾਲ ਹੈ। ਚਲੋ ਜੀ ਫੇਰ ਸਤਿ ਸ੍ਰੀ ਅਕਾਲ। ਮੈਂ ਕੋਲ ਕਰਦੀ ਹਾਂ ਤੁਹਾਨੂੰ। ਓਕੇ।